ਹੈਲੋ।
ਹੈਲੋ।
ਸਸ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਜੇ?
ਜੀ।
ਹਾਂਜੀ, ਠੀਕ ਓ? ਹਾਂਜੀ ਠੀਕ ਆ, ਹੋਰ? ਹਾਂਜੀ ਹੋਰ ਤੁਆਡਾ ਘਰ-ਪਰਵਾਰ ਹਾਂਜੀ, ਠੀਕ ਆ ਮੈਂ ਭੈਣ ਜੀ। ਹੋਰ ਤੁਆਡਾ ਘਰ ਹਾਂਜੀ, ਠੀਕ ਆ ਮੈਂ। ਹੈਲੋ।
ਹਾਂਜੀ, ਵਾਜ ਆ ਰੀ ਮੈਨੂੰ ਤੁਆਡੀ।
ਹਾਂਜ ਹਾਂਜੀ ਆ ਰੀਏ ਆਵਾਜ?
ਹਾਂਜੀ-ਹਾਂਜੀ, ਹੋਰ ਘਰ ਠੀਕ ਨੇ ਤੁਆਡੇ ਸਾਰੇ?
ਹਾਂਜੀ ਠੀਕ ਨੇ ਸਭ, ਹੋਰ ਤੁਆਡਾ ਘਰ-ਪਰਵਾਰ ਠੀਕ ਐ? ਬੱਚੇ ਠੀਕ ਨੇ?
ਸਭ ਠੀਕ ਠਾਕ ਨੇ, ਬੱਚੇ ਲੱਗੇ ਨੇ ਅਪਨੇ ਆਾਰੇ। ਛੁੱਟੀਆਂ ਨੇ ਬੈਠੇ ਦੇ ਨੇ, ਟੀਵੀ ਦੇਖ ਰੇ ਨੇ। ਹਾਂਜੀ-ਹਾਂਜੀ, ਤੁਸੀਂ ਸੁਨਾਓ?
ਹਾਂ ਹਾਂਜੀ ਮੈਂ ਵੀ ਬੈਠੀ ਸੀ, ਬਸ। ਹਾਂ ਹਾਂਜੀ, ਠੀਕ ਨੇ ਸਭ। ਹਾਂ ਬਸ, ਹੁਨੇ ਰੋਟੀ ਖਾਈ ਏ। ਬਸ ਮਨ ਕਰਦਾ ਵੈ ਸੀ, ਮੈਂ ਕਿਹਾ ਫੋਨ ਤੇ ਗੱਲ ਨੀ ਹੋਈ। ਕਿਨੇ ਨਾ ਹੀ ਮੇਲ ਹੋਇਆ ਨਾ ਹੀ ਫੋਨ ਤੇ ਗੱਲ ਹੋਈ ਐ। ਚਲੋ ਫੋਨ ਮੇਲ ਤੇ ਹੋਣਾ ਨੀ, ਤੇ ਗੱਲ ਕਰ ਲਵਾਂ ਮੈਂ।
ਚਲੋ ਚੰਗਾ ਕੀਤਾ, ਸਗੋਂ ਮੈਂ ਵੀ ਯਾਦ ਹੀ ਕਰਦੀ ਵੀ ਸੀ। ਹਾਂਜੀ ਮੈਂ ਕਿਹਾ ਭੈਣ ਜੀ ਨਾ ਗੱਲ ਹੀ ਨੀ ਹੋਈ ਨਾ ਤੁਸੀਂ ਫੋਨ ਕੀ-
ਹਾਂਜੀ ਬਸ ਟਾਈਮ ਈ- ਨੀ ਮਿਲਦਾ ਹਾਂਜੀ, ਗਰਮੀਆਂ ਦੀਆਂ ਛੁੱਟੀਆਂ ਨੇ ਨਾ ਬੱਚਿਆਂ ਨੂੰ। ਤੇ ਬਸ ਬੱਚਿਆਂ ਦੇ ਆਰੇ ਸਾਰਾ ਦਿਨ ਲੱਗੇ ਰਹੀਦਾ। ਤੇ ਟਾਈਮ ਹੀ ਨੀ ਮਿਲਦਾ।
ਹਾਂਜੀ।
ਹਾਂਜੀ।
ਬਿਲਕੁਲ ਸਹੀ ਗੱਲ ਏ। ਬਸ ਐਵੇਂ ਸਾਡੇ ਵੀ ਐਦਾ ਛੁੱਟੀਆਂ ਨੇ ਬੱਚੇ ਆਪਣਾ, ਉੱਠਦੇ ਲੇਟ- ਸਵੇਰੇ।
ਹਾਂਜੀ ਬੱਚੇ ਸਾਰਾ ਦਿਨ ਕਦੀ- ਸਾਰਾ ਦਿਨ ਬੱਚਿਆਂ ਨੂੰ ਭੁੱਖ ਈ ਲੱਗੀ ਰਹਿੰਦੀ ਐ ਕਦੀ ਇਹ ਖਾਣਾ ਕਦੀ ਉਹ-
ਉਹ ਬਿਲ ਬਿਲਕੁਲ ਸਹੀ ਗੱਲ ਜੇ ਇਹ ਤੇ ਸਾਡੇ ਬੱਚਿਆਂ ਨਾਲ ਵੀ ਹੋਇਆ ਦਾ ਏ।
ਹਾਂਜੀ, ਬਸ ਬੱਚੇ ਹਾਂ।
ਤੇ ਮੰਮਾ ਐ ਖਾਣਾ ਐ ਖਾਣਾ, ਕਦੀ ਮੈਗੀ ਬਣਾ ਦਿਓ।
ਸਕੂਲ ਜਾਂਦੇ ਸੀ ਸਕੂਲ ਤੋਂ ਟਿਫਨ ਰੋਟੀ ਵਾਪਸ ਲੈ ਕੇ- ਕੇ ਆਂਦੇ ਖਾਂਦੇ ਹੀ ਨੀ ਲੰਚ।
ਹਾਂਜੀ, ਚਲੋ ਚੰਗੀ ਗੱਲ ਏ ਕੁਛ ਨਾ ਕੁਛ ਖਾ ਰਹੇ ਨੇ ਬੱਚ- ਚੇ ਦੇਖੋ, ਫੇਰ ਛੁੱਟੀ ਫ਼ਿਰ ਸਕੂਲ ਜਾਣਗੇ, ਫ਼ਿਰ ਬੱਚਿਆਂ ਨੂੰ- ਖ਼ਾਣ-ਪੀਣ ਦੀ ਹੋਸ਼ ਈ ਨੀਂ ਆਂਦੀ।
ਨਾ।
ਤੇ ਆਪਣਾਂ, ਐਂਵੇਂ ਟਿਊਸ਼ਨ ਚਲੇਂ ਜਾਂਦੇਂ ਸਕੂਲ ਤੋਂ ਆਂਦੇ ਨੇਂ। ਥੋੜ੍ਹੀ ਦੇਰ ਬਹਿੰਦੇ ਨੇਂ ਫ਼ਿਰ ਟਿਊਸ਼ਨ ਲੰਘ ਜਾਂਦੇ ਨੇਂ।
ਜੀ ਬੱਚਿਆਂ ਦਾ ਲਾਂਚਕ ਵਾਪਸ ਆਂਦਾ ਸਕੂਲੋਂ। ਹੋਰ ਫ਼ਿਰ ਰੋਟੀ ਸਬਜ਼ੀ ਬਣਾਈ ਦੀ ਹੋਵੇਂ ਕੋਈ ਪਸੰਦ ਆਂਦੀ ਏਂ ਖਾਂਦੇ ਨੇਂ ਨ੍ਹੀਂ ਖਾਂਦੇ, ਕਦੇ ਕੋਈ ਕਹੇਂ ਐਹ ਨੀਂ ਖਾਣੀਂ ਕੋਈ ਕਹੇਂ ਐਹ ਨੀਂ ਖਾਣਾਂ।
ਹਾਂ, ਤੁਸੀਂ ਹੁਣ ਫ਼ਿਰ ਆਪਣਾਂ, ਹੁਣ ਬੱਚੇ ਪਸੰਦ ਕਰਦੇਂ ਨੇਂ ਕੀ ਖਾਂਦੇ ਨੇਂ ਦਿਨ।
ਬੱਚੇ ਬਸ ਆਪਣੇਂ ਮਨ ਪਸੰਦ ਦੀ ਬਣਵਾਦੇ ਨੇਂ ਕਦੀਂ ਮੈਂਗੀ ਬਣਵਾ ਲਈ ਕਦੀਂ ਪਾਸਤਾ ਬਣਵਾ ਲ਼ਿਆ।
ਅੱਛਾ-ਅੱਛਾ ਆਪਣਾਂ ਭੈਣ ਜੀ ਤੁਸੀਂ। ਐਹ ਮੈਂਗੀ ਪਾਸਤਾ ਸਭ ਮੈਦੇ ਦਾ ਆਂਦਾ ਹੈਂ, ਐਹ ਖ਼ਰਾਬ ਨੀਂ ਕਰਦਾਂ ਬੱਚਿਆਂ ਨੂੰ।
ਨਹੀਂ ਖ਼ਰਾਬ ਤੇ ਕਰਦਾਂ ਚਲੋਂ ਸਾਂਨੂੰ ਐਹ ਹੁੰਦਾ ਚਲੋਂ ਬਈ ਫ਼ਿਰ ਕਹਿੰਦੇ ਨੇਂ ਬਾਜ਼ਾਰ ਦਾ ਖਵਾਓ ਬ ਬਜ਼ਾਰ ਦਾ ਵੀ ਜ਼ਿਆਦਾ ਖ਼ਰਾਬ ਕਰਦਾਂ ਹਾਂਜੀ।
ਹਾਂਜੀ ਦੇਖੋਂ ਉਹ 'ਚ ਤੇ ਬੜਾਂ ਪਾਇਆਂ ਹੁੰਦਾਂ ਸਮਾਂਨ। ਸਵਾਇਸੀ ਬਹੁਤ ਹੋਤਾਂ ਐਂ।
ਫ਼ਿਰ ਤੇਲ ਵੀ, ਸਹੀ ਨੀਂ ਹੁੰਦਾਂ।
ਹਾਂਜੀ। ਤੇ ਤੁਸੀਂ ਇਹਨਾਂ ਨੂੰ ਆਟਾ ਨੂਡਲਸ ਲ਼ਿਆ ਦਿਆਂ ਕਰੋਂ ਨਾ ਆਟਾ ਮੈਂਗੀ ਜਿਹੜੀ ਆਂਦੀ ਏ।
ਹਾਂਜੀ ਉਹੀ ਲਿਆਨੇ, ਹਾਂ ਅਸੀਂ।
ਅੱਛਾ, ਅੱਛਾ ਠੀਕ ਏਂ ਸੂਜ਼ੀ ਵੀ ਏ ਨਾਲ਼। ਪਾਸਤਾ ਮੈਂਕਰੋਨੀ ਸਬ ਏਈਓ ਆਉਂਦਾਂ ਐਂ।
ਜਿਦਾ ਈਮ ਪਾਸਤਾ ਲਿਆਂਦੇ ਆ। ਹਾਂਜੀ, ਹੋਰ ਸਾਡੇ ਬੱਚੇ ਤੇ ਹਾਂਜੀ। ਅਸੀਂ ਮਨਾਂ ਕਰੀਏਂ ਤਾਂ ਆਪਣੇਂ ਆਪ ਹੀ ਬਣਾਣ ਲੱਗ ਜਾਂਦੇਂ ਨੇਂ। ਹਾਂ, ਹਾਂਜੀ -ਹਾਂਜੀ। ਛੋਟੀ ਤੇ ਸਾਡੀ ਬਹੁਤ ਜ਼ਿਆਦਾ ਸਿਆਣੀ ਏ
ਅੱਛਾ, ਚਲੋਂ ਸਹੀ ਏਂ ਪਰ ਫ਼ਿਰ ਵੀ ਨਾ ਤੁਸੀਂ ਧਿਆਂਨ ਰੱਖਿਆਂ ਕਰੋਂ ਬਚ
ਹਾਂ, ਹਾਂਜੀ ਨਹੀਂ- ਨਹੀਂ ਉਹਨਾਂ ਦੀ ਮੰਮਾ ਕੋਲ਼ ਹੀ ਖਲੋਂਦੀ ਏਂ।
ਅੱਛਾ, ਅੱਛਾ।
ਹਾਂਜੀ।
ਠੀਕ ਏ, ਨਾਲ਼ ਹੀ ਰਹਿੰਦੇਂ ਨੇਂ ਮੱਤਲਬ ਚਲੋਂ ਵਧੀਆ ਆਪਣਾ ਧਿਆਨ ਰੱਖਦੇ ਨੇਂ ਬੱਚਿਆਂ, ਦਾ ਚਲੋਂ ਬੱਚੇ ਨੂੰ ਬਣਾਣਾ ਵੀ ਆਜੇਗਾ। ਥੋੜਾਂ ਬਹੁਤਾਂ ਹੈਲਪ ਹੋ ਜਾਂਦੀ ਏ ਚਲੋਂ ਥੋੜ੍ਹੀ ਬਹੁਤਾ ਆਉਣਾਂ ਚਾਹੀਂਦਾ ਹਾਂਜੀ।
ਠੰਡਾ ਵੀ ਆਪਣੇਂ ਆਪ ਬਣਾਂ ਲੈਂਦੇਂ ਨੇਂ ਬੱਚੇ।
ਅੱਛਾ, ਚਲੋ ਮੌਜਾਂ ਲੱਗੀਆਂ ਹੋਈਆਂ ਬੱਚਿਆਂ ਦੀਆਂ।
ਹਾਂਜੀ, ਹਾਂਜੀ ਬਸ ਹੁਣ ਛੁੱਟੀਆਂ ਥੋੜੀਆਂ ਹੀ ਰਹਿ ਗਈਆ ਨੇ। ਅੱਧੀਆਂ ਬੀਤ ਗਈ, ਹਨ
ਲਗਿਆ ਦੇਖੋਂ ਏਨੀਂ। ਛੁੱਟੀਆਂ ਅੱਧੀਆਂ ਬੀਤ ਵੀ ਗਈਆਂ ਨੇ, ਸਾਨੂੰ ਹਾਂ
ਬੱਚੇ ਇੱਧਰ ਉੱਧਰ ਘੁੰਮਣ ਗਏ ਦੇ ਨੇ, ਐਵੀ ਕਹਿੰਦੇ ਪਏ ਨੇ ਅਸੀਂ ਆਪਣੀ ਨਾਨੀ ਦੇ ਜਾਣਾ। ਬਸ ਉਹ ਗੁਰਪੁਰਬ ਹੈਗਾ ਗੁਰ ਅਰਜਨ ਦੇਵ ਜੀ ਦਾ। ਹਾਂਜੀ ਹਾਂਜੀ, ਹਾਂਜੀ। ਚਲੀਆਂ ਲੱਗਾ ਹੈਂ, ਹਾਂਜੀ ਹਾਂ, ਹਾਂ, ਹਾਂ ਹਾਂਜੀ ਨਹੀਂ ਭੋਗ ਪਵਾ ਕੇ ਚਲੇਂ ਜਾਂਣਗੇ।
ਅੱਛਾ, ਅੱਛਾ।
ਹਾਂਜੀ- ਹਾਂਜੀ।
ਬਿਲਕੁਲ ਸਹੀ, ਬੜਾ ਵੱਡਾ ਗੁਰ ਗੁਰਪੁਰਬ ਇਹ ਹੈ ਆਪਣਾ ਗੁਰੂ ਅਰਜਨ ਹਾਂ ਸਾਡੇ ਇਧਰ ਵੀ ਮਨਾਉਂਦੇ ਨੇ ਗੁਰ ਤੁਹਾਡੇ ਉੱਧਰ ਮਨਾਉਂਦੇ ਹੋਣਗੇ ਨਾ।
ਹਾਂ ਹਾਂਜੀ ਮਨਾਉਂਦੇ ਨੇ ਬਹੁਤ
ਕਹਿੰਦੇ ਨੇ ਬੜੀ ਸੰਗਤ ਹੁੰਦੀ ਏ।
ਹਾਂਜੀ ਇੱਥੇ ਹੀ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ।
ਨਗਰ ਕੀਰਤਨ ਵੀ ਫੇਰ ਕੱਢਦੇ ਨੇ ਸ਼ਾਮੀ।
ਹਾਂਜੀ, ਹਾਂਜੀ
ਹੋਰ ਸੁਣਾਓ ਤੁਸੀਂ ਆਪਣਾ? ਹਾਂ ਸ਼ਹੀਦੀ ਗੁਰਪੁਰਬ ਵੇਖੋ
ਹਾਂਜੀ, ਹਾਂਜੀ
ਹਾਂਜੀ।
ਹੋਰ ਸੁਣਾਓ?
ਬਸ ਸਭ ਵਧੀਆ ਆਪਣਾ ਰੋਟੀ ਰੂਟੀ ਖਾਧੀ ਹੁਣੇ। ਤੁਸੀਂ ਸੁਣਾਓ?
ਹਾਂਜੀ, ਹਾਂਜੀ, ਹਾਂਜੀ, ਭਾਜੀ ਠੀਕ ਨੇ।
ਹਾਂਜੀ ਠੀਕ ਨੇ ਬਸ
ਅੱਜ ਤੇ ਛੁ ਅੱਜ ਤੇ ਛੁੱਟੀ ਹੋਣੀ ਨਾ ਹਨਾ
ਹਾਂ ਆੱਜ ਤੇ ਦੇਖੋ ਛੁੱਟੀ ਅੱਜ ਸੰਡੇ ਵੇ। ਤੇ ਅਪਣਾ ਬੱਚੇ ਕੈ ਤੇ ਆਈਸ-ਕ੍ਰੀਮ ਖਾਣੀ ਰਾਤੀ ਸਵੇਰੇ ਈ ਕੈ ਰੇ ਸੀ ਕਿ ਆਈਸ-ਕ੍ਰੀਮ ਲੈ ਕੇ ਆਣਾ। ਮੈਂ ਕੇਆ ਦੇਖੋ ਤੁਸੀਂ ਆਈਸ-ਕ੍ਰੀਮ ਤੇ ਰੈਣ ਦਓ, ਤੁਸੀਂ ਫਰੂਟ ਲੈ ਆਓ। ਤੇ ਮੈਂ ਤਾਨੂੰ ਫਰੂਟ ਕ੍ਰੀਮ ਬਣਾ ਦਾਂਗੀ ਬੱਚਿਆਂ ਨੂੰ।
ਅੱਛਾ-ਅੱਛਾ।
ਹਾਂ ਫੇਰ ਮੈਂ ਐਨਾਂ ਕੋਲ ਕਰੀਮ ਮੰਗਾਈ ਆ ਸਵੇਰੇ, ਤੇ ਆਪਣਾ ਫਰੂਟ ਸੀਗੇ ਹਾਂ ਸਾਰੇ ਫਰੂਟ ਕੱਟ ਕੇ- ਨਾ ਫਰੂਟ ਕਰੀਮ ਬਣਾ ਕੇ ਦਿੱਤੀ, ਓ ਵੀ
ਅੱਛਾ।
ਵਧੀਆ ਲੱਗੀ ਠੰਡੀ ਹੋ ਜਂਦੀ ਏ ਅਪਣਾ ਓ ਖਾ
ਹਾਂਜੀ-ਹਾਂਜੀ-ਹਾਂਜੀ ਕਾਰ ਦੀ ਬਣੀ ਹੋਈ ਚੀਜ਼ ਸਗੋਂ ਵਧੀਆ ਹਾਂਜੀ ਘੱਰ ਦੀ ਬਣੀ ਹੋਈ ਚੀਜ਼ ਵਧੀਆ ਸਗੋਂ
ਹਾਂ ਦੇਖੋ ਸਈ ਗੱਲ ਏ, ਸਭ ਕੁਛ ਬਰੈਸਟ ਐ ਵਿੱਚ
ਹੂੰ ਹਾਂਜੀ ਹੋਰ ਸੁਨਾਓ?
ਹੋਰ ਸਭ ਠੀਕ ਨੇ ਹਾਂਜੀ ਜਾਈਦਾ ਸ਼ਾਮੀ ਅਪਣਾ ਹਾਂਜੀ-ਹਾਂਜੀ ਸਵੇਰੇ ਤੇ ਨ ਜਾਹੀਦੇ ਦੇਖੋ ਛੁੱਟੀਆਂ ਨੇ ਫੇਰ ਓਠੇਆਂ ਨੀ ਜਾਂਦਾ ਬੱਚੇ ਬੱਚੇ ਸੌਦੇ ਰਾਤੀ ਏਕ ਵਜ ਜਾਂਦਾ ਏ। ਬੱਚੇ ਮੋਬਾਈਲ, ਟੀਵੀ ਦੀਦੀ ਆਏ ਨੇ ਦੀਦੀ ਦੇ ਬੱਚੇ ਆਏ ਨੇ ਸਭ ਇਕੱਠੇ ਬੈ ਜਾਂਦੇ ਨੇ ਰਾਤੀ ਮਸਤੀ ਕਰਦੇ ਰੈਂਦੇ ਨੇ
ਹਾਂਜੀ ਓ ਤੇ ਫੇਰ ਬੱਚਿਆਂ ਨੇ ਛੁੱਟੀਆਂ ਚ ਈ ਮਿਲਣਾ। ਬੱਚਿਆਂ ਨੇ ਛੁੱਟੀਆਂ ਚ ਈ ਮਿਲਣਾ ਵੈ ਹਾਂਜੀ
ਸਈ ਗੱਲ ਏ, ਫੇਰ ਅਸੀਂ ਆਪ ਈ ਮਨਾ ਨੀ ਕਿਨੇ ਬੱਚੇ ਇੰਜੋਏ ਕਰ ਰੇ ਨੇ ਇਕੱਠੇ ਬੈਠੇ ਇਕੱਠੇ ਹੋਏ ਨੇ ਅਸੀਂ ਵੀ ਫੇਰ ਬੈ ਜਣੇ ਆ ਨਾਲ ਅਸੀਂ ਵੀ ਗੱਲਾਂ ਕਰਨੇ ਹਾਂ ਫਿਰ ਨਾਲ ਬੈ ਕੇ
ਹਾਂਜੀ ਹੋ ਐਤਕੀ ਸੋਮਵਤੀ ਮੱਸਿਆ ਆ ਰੀ ਏ ਨਾ ਐਤਕੀ ਸੋਮਵਤੀ ਮੱਸਿਆ ਆ ਰੀ ਏ ਨਾ, ਜਾਂਦੇ ਹੋਣੇ ਓ ਤੁਸੀਂ। ਗੁਰਦਵਾਰੇ।
ਹਾਂਜੀ, ਹਾਂਜੀ ਜਾਈਦਾ ਸਾਡੇ ਆਪਣਾ ਐਧਰ ਗੁਰਦੁਆਰਾ ਹੈਗਾ ਏ। ਤੇ ਓਧਰ ਆਪਣਾ ਜਾਂਦੇ ਨੇ ਸਾਰੀ ਸੰਗਤ ਜਾਂ
ਹਾਂਜੀ-ਹਾਂ-ਹਾਂਜੀ। ਹਾਂਜੀ, ਕੈਂਦੇ ਨੇ ਗੁਰਦਆਰਾ ਹੈਗਾ। ਸਿਨਾਨ ਵੀ ਹਾਂਜੀ ਓਥੇ ਸਿਨਾਨ ਵੀ ਕਰੀ ਦਾ ਵੇ।
ਹਾਂਜੀ-ਹਾਂਜੀ।
ਬੜੀ ਮਾਨ ਤਾਂ ਹੈਗੇ। ਹਾਂਜੀ ਦੇਖੋ ਜਾਵਾਂਗੇ ਅਸੀਂ ਵੀ।
ਹਾਂ
ਹਾਂਜੀ, ਹਾਂਜੀ ਤੁਸੀਂ ਵੀ ਜਾਂਦੇ ਹੋਣੇ ਓ।
ਹਾਂਜੀ ਦੇਖੋ ਅਗਰ ਹੁੰਦੀ ਏ ਆਪਣਾ ਸਾਡੇ ਪਾਬੀ ਨੇ ਤੇ ਹੋਰ ਵੀ ਨੇ ਆਪਣਾ ਜੇੜੇ ਅਸੀਂ ਕੱਠੇ ਜਾਈ
ਹੁੰ
ਦੇਣਾ ਓ ਏਥੇ ਮਤਲਬ ਅੋਟੋ ਕੱਰ ਲਦਾ, ਹਾਂ, ਫੇਰ ਓ ਅਪਣਾ ਜੈਨਸ ਹੋਏਲੇ ਨੀ ਓਦੇ ਓ ਤੇ ਸਭ ਅਪਣੇ-ਅਪਣੇ ਕੰਮਾਂ ਚ ਬਿਜੀ ਹੁੰਦੇ ਨੇ, ਤੇ ਅਸੀਂ ਫੇਰ ਆਪ ਈ ਕਲੇ ਚਲੇ ਜਾਈਦੈ ਚਲੋ ਸਭ ਘੁੰਮਣ ਗੇਦੇ ਨੇ ਅ ਅਪਣੇ, ਪੇਕੇ ਗਏ ਦੀ, ਕੋਈ ਛੁੱਟੀਆਂ ਕੋਈ ਘੁੰਮਣ ਗੇਆ ਦੈ, ਹਾਂਜੀ
ਸਾਡੇ ਏਧਰ ਵੀ ਸਭ ਗੇ ਦੇ ਨੇ। ਕੋ ਅਪਣੇ ਨਾਨਕੇ ਕੋਈ, ਆਪਣੇ ਮਾਸੀ ਦੇ ਗੇਆ ਦੈ, ਕੋਈ ਆਪਣੇ ਹਾਂ ਹਾਂਜੀ-ਹਾਂਜੀ।
ਸਾਥ ਹੋਏਗਾ ਜਾਵਾਂ ਮੈਂ। ਸਾਥ ਨੀ ਹੋਏਗਾ ਤੇ ਦੇਖੋ ਫੇਰ ਅਪਣਾ ਘੱਰ ਈ ਬੈਠਾਗੇ ਅਸੀ। ਸਾਥ ਨਾਲ ਈ ਜਾਆ ਜਾਂਦਾ ਏ
ਸੁਣਾਓ ਮੈਂ ਜਾਣਾ, ਹੋਸ, ਹਾਂਜੀ ਹਾਂਜੀ-ਹਾਂਜੀ ਠੀਕ ਨੇ ਸ
ਚਲੋ ਹੋਰ ਅੱਜ ਕੀ ਮਨਾਆ ਸੀ ਤੁਸੀਂ ਦੱਸੇਆ ਨੀ ਅੱਜ? ਤੁਸੀ ਕੀ
ਹਾਂਜੀ ਅੱਜ ਦਾਲ ਬਣਾਈ ਸੀ, ਹਾਂਜੀ, ਹਾਂਜੀ ਅੱਜ ਦਾਲ ਬਣਾਈ ਸੀ ਮੂੰਗੀ ਦੀ।
ਅੱਛਾ।
ਸਵਾਦ ਬਣਦੀ ਬੋਤ ਜਾਦਾ, ਹਾਂਜੀ ਬੱਚੇ ਵੀ ਸਵਾਦ ਨਾਲ ਖਾਂਦੇ, ਨਈ-ਨਈ
ਚਲੋ ਵਧੀਐ
ਹਾਂਜੀ।
ਸਈ ੲੈ, ਸੁੱਕੀ ਵੈਸੇ ਖਾਦੀ ਨੀ ਜਾਂਦੀ ਪਰ, ਅੱਛਾ-ਅੱਛਾ ਜੀਰੇ ਦਾ ਤੜਕਾ ਲਾ ਕੇ ਤੇ ਹੋ ਟੇਸਟੀ ਲੱਗਦੀ ਦਾਲ ਤੇ ਐ ਵਾਲੇ ਤੁਸੀਂ ਰਾਏ ਵੀ ਪਾਦੇ ਓ ਦਾਲ ਚ।
ਹਾਂਣ।
ਟੇਸਟ ਵੱਧ ਜਾਂਦਾ ਆ
ਫੋਰਸੇਲ, ਹਾਂਜੀ, ਹਾਂਜੀ, ਬਣਾ ਕੇ ਦੇਖਣਾ ਕਦੀ
ਅੱਛਾ, ਨਈ ਅਸੀਂ ਕਦੇ
ਹਾਂਜੀ।
ਸਸ੍ਰੀ ਕਾਲ। ਅਸੀਂ ਤਾਂ ਕਿਦਾਰ ਨਾਨੂੰ ਗੇ ਆਜੀ ਤਾਂ ਕਿ ਫਿਰ ਅਗਲੇ ਦਿਨ ਬੱਚੇ ਖਾਦੇ ਨੇ ਕੁਸ਼ਹੁ ਮਸਲੀ ਰੋਟੀ ਖਾਂਦੇ ਨੇ। ਹਾਂਜੀ, ਮੇਸਰੀ ਬੱਚ ਜਾਂਦੀ ਨਾ ਬਗਾਲ, ਫੇਰ ਜਦੋ ਹਾਂਜੀ ਆਜੀ ਖੁਸ਼ ਹੋ ਕੇ ਖਾਂਦੇ ਨੇ, ਹਾਂਜੀ। ਚਲੋ, ਹਾਂਜੀ ਭੈਣ ਜੀ ਠੀਕ ਏ, ਚਲੋ ਚੰਗਾ ਸਸ੍ਰੀ ਕਾਲ।
ਹਾਂਜੀ-ਹਾਂਜੀ, ਠੀਕ ਸਾਸ਼੍ਰੀ ਕਾਲ ਜੀ ਠੀਕ।